ਹੈਲੋ ਹੈਲੋ
ਹੈਲੋ
ਸਸ ਸ੍ਰੀ ਕਾਲ ਜੀ।
ਹੈਲੋ, ਹੈਲੋ ਸਸ ਸ੍ਰੀ ਕਾਲ ਸਸ ਸ੍ਰੀ ਕਾਲ ਕਿਵੇਂ ਹੋ ਵਧੀਆ ਤੁਸੀ
ਵਧੀਆ ਤੁਸੀ ਦੱਸੋ।
ਵਧਿਆ, ਹੋਰ?
ਹੈਲੋ, ਕਿਵੇਂ ਹੋ ਤੁਸੀਂ?
ਹੋਰ ਸੁਣਾ ਕੋਈ ਗੱਲਬਾਤ? ਵਧੀਆ-ਵਧੀਆ, ਤੂੰ ਦੱਸ ਕਿਵੇਂ ਆ?
ਕੁਛ ਵੀ ਨੀ
ਹੈਲੋ
ਯਾਰ ਮੈਨੂੰ ਮੋਬਾਇਲ ਫੋਨ ਦੇ ਫਾਇਦੇ ਅਤੇ ਨੁਕਸਾਨ ਦੱਸੀ
ਅੱਛਾ, ਤੈਨੂੰ ਪਤਾ ਨੀ!
ਨਹੀਂ ਤੂੰ ਮੈਨੂੰ ਥੋੜਾ-ਥੋੜਾ ਪਤਾ ਹੈ, ਤੂੰ ਵੀ ਦੱਸ ਦੇ ਨਾ।
ਅੱਛਾ, ਚੱਲ ਮੈਂ ਤੈਨੂੰ ਅੱਜ ਦੱਸਦੀ ਹਾਂ ਮੋਬਾਇਲ ਫ਼ੋਨ ਦੇ ਕਿ ਫਾਇਦੇ ਤੇ ਕਿ ਨੁਕਸਾਨ ਨੇ। ਅਹ ਮੋਬਾਇਲ ਫੋਨ ਨਾ ਆਧੁਨਿਕ ਯੁੱਗ ਦੀ ਇੱਕ ਮਹੱਤਵਪੂਰਨ ਖੋਜੇ ਏ। ਅੱਜ ਦੇ ਸਮੇਂ ਵਿੱਚ ਮੋਬਾਇਲ ਫੋਨ ਹਰ ਮਨੁੱਖ ਦੀ ਜ਼ਰੂਰਤ ਬਣ ਗਿਆ। ਹੈਨਾ, ਇਹ ਤੇ ਤੈਨੂੰ ਵੀ ਪਤਾ ਹੀ ਹੋਏਗਾ।
ਹਾਂਜੀ-ਹਾਂਜੀ
ਹੈਲੋ, ਠੀਕ ਹੈ ਇਹ ਸਿਰਫ਼ ਗੱਲਬਾਤ ਦਾ ਸਾਂ ਇਹ ਸਿਰਫ਼ ਗੱਲਬਾਤ ਦਾ ਸਾਧਨ ਹੀ ਨਹੀਂ ਸਗੋਂ ਸਿੱਖਿਆ, ਮਨੋਰੰਜਨ ਅਤੇ ਜਾਣਕਾਰੀ ਪ੍ਰਾਪਤ ਕਰਨ ਦਾ ਵੀ ਇੱਕ ਮਹੱਤਵਪੂਰਨ ਸਾਧਨ ਹੈ ਮੋਬਾਇਲ ਫ਼ੋਨ ਦੇ ਬਹੁਤ ਸਾਰੇ ਫਾਇਦੇ ਹਨ ਇਸ ਦੀ ਮਦਦ ਨਾਲ ਅਸੀਂ ਦੂਰ ਰਹਿੰਦੇ ਲੋਕਾਂ ਨਾਲ ਤੁਰੰਤ ਸੰਪਰਕ ਕਰ ਸਕਦੇ ਹਾਂ ਵਿਦਿਆਰਥੀ ਮੋਬਾਈਲ ਅਹ ਰਾਹੀਂ ਅਨਲਾ ਔਨਲਾਈਨ ਪੜ੍ਹਾਈ ਕਰ ਸਕਦੇ ਨੇ ਇੰਟਰਨੈਟ ਦੀ ਸਹਾਇਤਾ ਨਾਲ ਅਸੀਂ ਦੇਸ਼ -ਵਿਦੇਸ਼ ਦੀਆਂ ਖ਼ਬਰਾਂ ਅਤੇ ਹੋਰ ਜਾਣਕਾਰੀ ਪ੍ਰਾਪਤ ਕਰ ਸਕਦੇ ਹਾਂ।
ਹ
ਮੋਬਾਇਲ ਨਾਲ ਫੋਟੋਆਂ ਖਿੱਚੀਆਂ ਜਾ ਸਕਦੀਆਂ ਹਨ ਅਤੇ ਵੀਡੀਓ ਵੀ ਬਣਾਈਆਂ ਜਾ ਸਕਦੀਆਂ ਨੇ। ਐਮਰਜੈਂਸੀ ਦੇ ਸਮੇਂ ਇਹ ਬਹੁਤ ਮਦਦਗਾਰ ਸਾਬਤ ਹੁੰਦਾ ਹੈ। ਠੀਕ ਹੈ ਨਾ।
ਹਾਂਜੀ -ਹਾਂਜੀ, ਹਾਂਜੀ- ਹਾਂਜੀ।
ਠੀਕ ਹੈ, ਦੂਜ ਜੇ ਪਾਸੇ ਮੋਬਾਇਲ ਫੋਨ ਦੇ ਕੁੱਝ ਨੁਕਸਾਨ ਵੀ ਹਨ ਇਸਦੀ ਜ਼ਿਆਦਾ ਵਰਤੋਂ ਨਾਲ ਅੱਖਾਂ ਅਤੇ ਸਿਹਤ ਤੇ ਮਾੜਾ ਪ੍ਰਭਾਵ ਪੈਂਦਾ ਹੈ। ਮੋਬਾਈਲ ਦੀ ਲੱਤ ਮੋਬਾਇਲ ਦੀ ਲੱਤ ਕਾਰਨ ਵਿਦਿਆਰਥੀ ਥਿਆਂ ਦਾ ਧਿਆਨ ਪੜ੍ਹਾਈ ਤੋਂ ਬਰਬਾਦੀ ਹੁੰਦੀ ਹੈ। ਇਸ ਤੋਂ ਇਲਾਵਾ ਮੋ ਬਾਇਲ ਦੀ ਵੱਧ ਵਰਤੋਂ ਕਰਨ ਨਾਲ ਲੋਕ ਆਪਸ ਵਿੱਚ ਘੱਟ ਮਿਲਦੇ ਜੁਲਦੇ ਹਨ। ਅੰਤ ਵਿਚ ਅਸੀਂ ਇਹੀ ਕਹਿ ਸਕਦੇ ਹਾਂ ਕਿ ਮੋਬਾਇਲ ਫੋਨ ਇੱਕ ਲਾਭਦਾਇਕ ਸਾਧਨ ਹੈ ਪਰ ਇਸ ਦੀ ਵਰ ਤੋਂ ਸਹੀ ਅਤੇ ਸੀਮਿਤ ਮਾਤਰਾ ਵਿੱਚ ਕਰਨੀ ਚਾਹੀਦੀ ਹੈ। ਤਾਂ ਜੋ ਅਸੀਂ ਇਸਦੇ ਫਾਇਦੇ ਲੈ ਸਕੀਏ ਅਤੇ ਨੁਕਸਾਨਾਂ ਤੋਂ ਬਚ ਸਕੀਏ, ਠੀਕ ਹੈ।
ਹਾਂਜੀ-ਹਾਂਜੀ
ਹੈਲੋ! ਇਸ -ਸੀ ਇਹਦੇ ਫਾਇਦੇ ਤੇ ਨੁਕਸਾਨ ਠੀਕ ਹੈ।
ਹਾਂਜੀ-ਹਾਂਜੀ
ਤੁਸੀਂ ਦੱਸ ਸਕਦੇ ਹੋ ਤੁਹਾਡੇ ਘਰ ਵਿੱਚ ਕੌਣ- ਕੌਣ ਹੈ, ਜਸਪ੍ਰੀਤ।
ਮੇਰੀ ਮੰਮਾ ਨੇ, ਮੇਰੇ ਪਾਪਾ ਨੇ, ਮੇਰੇ ਬ੍ਰਦਰ ਨੇ, ਹੈਲੋ!
ਹੈਲੋ! ਹਾਂ -ਹਾਂ -ਹਾਂ ਬੋਲ।
ਮੇਰੇ ਮੰਮਾ ਨੇ, ਮੇਰੇ ਪਾਪਾ ਨੇ, ਮੇਰੇ ਬ੍ਰਦਰ ਨੇ, ਮੇਰੇ ਸਿਸਟਰ ਨੇ।
ਠੀਕ ਹੈ। ਹੋਰ ਹਾਂ -ਹਾਂ -ਹਾਂ ਮੰਮਾ ਕੀ ਕਰਦੇ ਆ ਜੋਬ ਵਗੈਰਾ?
ਹਾਂਜੀ -ਹਾਂਜੀ।
ਮੰਮਾ ਕੋਈ ਜੋਬ ਕਰਦੇ ਆ?
ਹਾਂਜੀ?
ਤੇਰੀ ਮੰਮੀ ਕੋਈ ਜੋਬ ਕਰਦੀ ਹੈ?
ਨਹੀਂ ਮੇਰੇ ਮੰਮਾ ਜੋਬ ਨਹੀਂ ਕਰਦੇ।
ਠੀਕ ਹੈ। ਹੋਰ?
ਮੇਰੇ ਪਾਪਾ ਨੇ।
ਠੀਕ ਹੈ। ਹੋਰ ਬ੍ਰਦਰ ਕੀ ਕਰਦੇ ਆ?
ਮੇਰੇ ਬ੍ਰਦਰ ਸ਼ੋਪ ਤੇ ਜਾਂਦੇ ਨੇ।
ਠੀਕ ਹੈ। ਕਿਹੜੀ ਸ਼ੋਪ ਹੈ?
ਕਰਨਾਲ, ਮੁਕਸਰੀ ਕੁ
ਹੈਲੋ, ਕਿਹੜੀ ਆ, ਉਹ ਅੱਛਾ ਕੱਪੜਿਆਂ ਦੀ ਦੁਕਾਨ ਹੈ। ਕਿਵੇਂ ਕਿਵੇਂ ਦੇ ਕੱਪੜੇ ਮਿਲਦੇ ਆ?
ਉੱਥੇ ਕੁੜਤੇ ਪਜਾਮੇ, ਅ ਪੈਂਟ ਸ਼ਲਟ।
ਕੁੜੀਆਂ ਦੇ ਵੀ ਮਿਲ ਜਾਂਦੇ ਆ?
ਹਾਂਜੀ?
ਕੁੜੀਆਂ ਦੇ ਵੀ ਮਿਲ ਜਾਂਦੇ? ਆ ਕੁੜੀਆਂ ਦੇ?
ਨਹੀਂ-ਨਹੀਂ, ਕੁੜੀਆਂ ਦੇ ਨੀ ਮਿਲਦੇ। ਜੈਂਟਸ ਚ ਮਿਲਦੇ ਨੇ।
ਕੇ, ਠੀਕ ਹੈ, ਚਲੋ ਵਧੀਆ ਗੱਲ ਹੈ। ਚੱਲ ਆਪਾਂ ਫਿਰ ਨਾ ਬਾਅਦ ਚੋਂ ਗੱਲ ਕਰਾਂਗੇ ਠੀਕ ਹੈ।
ਠੀਕ।
ਓਕੇ ਜੀ। ਸਤਿ ਸ੍ਰੀ ਅਕਾਲ।